ਹਾਂਜੀ ਹਾਂਜੀ -ਹਾਂਜੀ ਵਦੀਆ ਤੁਸੀਂ ਸੁਣਾਓ ਠੀਕ ਠਾਕ ਸਭ?
ਸਭ ਵਧੀਆ ਜੀ ਸਭ ਵਧੀਆ। ਹੋਰ ਕੀ ਕਰਦੇ ਸੀ?
ਬਸ ਥੋੜ੍ਹੀਂ ਸਟਿਚਿੰਗ ਕਰ ਰਹੀ ਸੀ।
ਅੱਛਾ-ਅੱਛਾ ਸਟਿਚਿੰਗ ਕਰਦੇ ਹੋ ।
ਹਾਂਜੀ- ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਕੀ ਕਰਦੇ?
ਬਸ ਜੀ ਬੈਠੇ ਸੀ ਵੇਹਲੇ ਮੈਂ ਕਿਹਾ ਚੱਲ ਫ਼ੋਨ ਕਰ ਲਈਐ।
ਚਲੋ ਵਧੀਆ ਅੱਛੀ ਗੱਲ ਏ।
ਮੈਂ ਕਿਹਾ ਚਲੋ ਖਾਲੀ ਬੈਠੀ ਸੀ ਤੁਹਾਡਾ ਮਨ ਲੱਗ ਜੇ, ਸਾਡਾ ਮਨ ਮਨਜੇ।
ਤੇ ਹੈ ਹੀ ਫਿਰ ਨਹੀਂ ਵਧੀਆ ਹੈ ਹੋਰ ਸੁਣਾਓ ਹੋ ਗਿਆ ਲੰਚ?
ਹਾਂਜੀ -ਹਾਂਜੀ ਲੰਚ ਹੁਣੇ ਕਰਕੇ ਬੈਠੇ ਆ ਅੱਜ ਅਸੀਂ ਬਣਾਏ ਸੀ ਆਲੂ। ਚਾਵਲ
ਆਲੂ, ਚਾਲਵ, ਚਲੋ ਠੀਕ ਏ। ਸਦਾ ਬਹਾਰ ਆਲੂ ਨੇ ਵੈਸੇ ਵੀ।
ਹਾਂ ਐ ਤੇ ਐ, ਆਲੂ ਫਲਾਂ ਦਾ ਰਾਜਾ ਆ ਉਂਚ
ਫਲਾਂ ਦਾ ਰਾਜਾ ਅੰਬ, ਸਹੀ ਗੱਲ ਐ। ਅੱਜ ਕੱਲ੍ਹ ਅੰਬ ਜਾ਼ਦਾ ਟਰੈਂਡ ਤੇ ਚੱਲ ਰਿਆ ਨਾਂ।
ਬਾ, ਮੌਸਮ ਹੈਗਾ ਨਾ ਆਉਂਦਾ ਸੇਰੇ ਸੇਰੇ, ਫੇਰ ਨੀ ਆਣੇ ਅੰਬ ਉਂਬ।
ਫੇਰ ਕਿੱਥੇ ਮਿਲਣੇ ਨੇ, ਫੇਰ ਨੀ ਮਿਲਦੇ। ਐ ਤੇ ਹੁਣ ਮੌਸਮ ਚੱਲਦਾ ਪਿਆ ਤੇ ਆਮ ਮਿਲਣਗੇ।
ਐਹੀ ਮੌਕਾ ਹੈਗਾ, ਐਹੀ ਮੌਕਾ ਹੈਗਾ, ਜਿੰਨੇ ਖਾਣੇ ਖਾਲੋ।
ਪਰ ਹਲੇ ਉਹ ਟੇਸਟ ਨਹੀਂ ਹੈਗਾ, ਜਿਹੜਾ ਹੋਣਾ ਚਾਈਦਾ, ਸੈ਼ਦ ਪਤਾ ਨਹੀਂ।
ਹਾਂ ਓ-ਓਹ ਗੱਲ ਨੀਗੀ। ਹੁਣ ਉਹ ਗੱਲ ਨੀ ਰੀ, ਜਿਹੜੇ ਪਿੱਛੋਂ ਤੋਂ ਨਾ ਆਂ, ਦ ਨਾ ਹਾਂ।
ਪਹਿਲੇ ਵਧੀਆ ਆਂਦੇ ਸੀ। ਹੁਣ ਤੇ ਜਿੰਨੇਂ ਅੰਬ ਖੋਲੋ ਇੱਕ ਸਹੀ ਸੀ ਤੇ ਇੱਕ ਖ਼ਰਾਬ ਸੀ। ਅਸੀਂ ਹੁਣ ਖਾਧੇ ਨੇ ਦੋ। ਦੋ ਕੱਢੇ ਨੇ ਦੋਨਾਂ ਚੋਂ ਇੱਕ ਸਹੀ ਨਿਕਲਿਆ, ਇੱਕ ਖ਼ਰਾਬ ਨਿਕਲਿਆ। ਔਰ ਉੱਤੋਂ ਇੰਨਾ ਹਾਰਡ ਏ, ਅੱਛਾ ਏ ਅੰਦਰੋਂ ਖ਼ਰਾਬ ਨਿਕਲਿਆ, ਹੁਣ ਕੀ ਬੰਦਾ ਕਰੇ।
ਸ਼ੁਰੂ ਤੋਂ ਵੇਖਦੇ ਨੇ ਬੜੇ ਮਿੱਠੇ ਹੋਏ, ਖਾਓ ਤੇ ਪਤ
ਹਾਂਜੀ! ਖਰਬੂਜਾਂ ਦਾ ਵੀ ਏਈ ਓ ਸੇਮ ਹਾਲ ਏ।
ਹੁਣ ਉਹ ਗੱਲ ਨੀ ਨਾ ਮਲਬ, ਟਿੱਕੇ ਲਾ ਲਾ ਕੇ ਵੱਡੇ ਗੱਲ ਕਰਦੇ ਵੇ ਆ।
ਬਸ ਉਹ ਚੀਜ਼ਾਂ ਕਿੱਥੇ ਨੇ, ਪਹਿਲੇ ਵਾਲੀ ਚੀਜ਼ਾਂ ਬਿਲ ਕੁੱਡ ਵੀ ਨਹੀਂ ਹੈਗੀਆਂ, ਹੁਣ ਬਿਲਕੁੱਲ ਵੀ ਨਹੀਂ ਹੈਗੀਆਂ। ਪਹਿਲਾਂ ਬੰਦਾ ਕੁਛ ਖਾਂਦਾ ਸੀ ਨਾ, ਪਤਾ ਲੱਗਦਾ ਸੀ ਕਿ ਅਸੀਂ ਕੁਛ ਖਾ ਖਾ ਰਿਆਂ। ਹੁਨ ਤੇ ਐਵੇਂ ਲੱਗਦਾ ਜਿਵੇਂ ਬਸ ਫੋਰਮੈਲਿਟੀ ਚੱਲ ਰਹੀ ਏ
ਹਾਂ ਉੱਤੋਂ-ਉੱਤੋਂ ਲੱਗਦਾ ਹੈ ਫੇਰ
ਤੋ ਲੱਗਦਾ ਕੀ ਹਾਂ ਵੀ ਚਲੋ, ਦਿਲ ਕਰ ਰਿਹਾ ਅੰਬ ਖਾਣ ਨੂੰ ਜਾਂ ਖਰਬੂਜ਼ਾ ਖਾਣ ਨੂੰ ਖਾ ਲੋ ਬਸ ਚੱਲ ਛੋੜ ਪਰੇ।
ਹ, ਹਾਂ ਓਹ ਸਵਾਦ ਨੀ ਹੈਗਾ।
ਹਾਂਜੀ।
ਨਾਲੇ ਫਲਾਂ ਚ ਛੱਡੂ ਤੁਸੀਂ ਜਿਹੜੀ ਹੁਣ ਚੀਜ਼ਾਂ ਜੋ ਵੀ ਆ ਰੀਆਂ ਨੇ ਮਸ਼ੀਨ, ਬਾਈਕ ਹੋ ਗੀ, ਕਾਰ ਹੋ ਗੀ ਕੁਛ ਵੀ ਲੈ ਲੋ। ਹੁਣ ਉਹ ਜਿਹੜੀ ਪੁਰਾਣੀ ਚੀ ਜਾਂ ਚ ਜਾਣ ਸੀ ਨਾ ਉਹ ਜਾਣ ਨਈ
ਬਿਲਕੁਲ ਵੀ ਨੀ ਏ, ਮੇਰੀ ਪਹਿਲੀ ਐਕਟੀਵਾ ਸੀ ਉਹ ਦੋ ਹਜ਼ਾਰ ਚੌਦਾਂ ਮੋਡਲ ਸੀ। ਮੈਂ ਪਹਿਲੇ ਸੈਕਿੰਡ ਹੈਂਡ ਲਿੱਤੀ ਸੀ, ਜਦੋਂ ਮੈਂ ਸਿੱਖ ਰਹੀ ਸੀ। ਓਦੋਂ ਓਹ ਏਨ ਇੰਨੀ ਵਧੀਆ ਐਕਟਿਵਾ ਸੀ ਨਾ, ਓਂਦਾ ਜੋ ਅੱਗੇ ਦੀ ਬੋਡੀ ਸੀ ਯਾ ਬੈਕ ਦੀ ਬੋਡੀ ਸੀ, ਓ ਏਨੀ ਹਾਰਡ ਸੀ। ਹਾਂ, ਤੇ ਜਿਹੜੀ ਫੇਰ ਮੈਂ ਉਹ ਦੇ ਕੇ ਹੁਣ ਮੈਂ ਨਵੀ ਕਢਵਾਈ ਏ, ਓਹ ਐਵੇਂ ਹੈਂ ਏਹ ਜਿਵੇਂ ਥੱਪੜ ਮਾਰੋ ਨਾ, ਹਿਲਦੀ ਏ। ਹੱਥ, ਹਾਂ ਹੱਥ ਨਾਲੋ ਨਾ ਦੋ ਚਾਰ ਮਤਲਬ ਹੁਣ ਮੈਨੂੰ ਸਾਲ, ਡੇਡ ਢਾਈ ਸਾਲ ਹੋ ਗਏ ਮੈਨੂੰ ਲਿੱਤੀ ਹੋਈ ਨੂੰ ਪਰ ਉਹ ਚੀਜ਼ ਨੀ ਹੈਗੀ, ਜੋ ਪਹਿਲੀ ਹੈਗੀ ਸੀ। ਅੱਜ ਮੈਂ ਉਹ ਵਾਲੀ ਆਪਣੀ ਐਕਟਿਵਾ ਨੂੰ ਬਹੁਤ ਓ ਕਰਨੀਆਂ ਕਿ ਸ਼ਾਇਦ ਉਹੀ ਮੇਰੇ ਕੋਲ ਹੁੰਦੀ, ਉਹ ਬੜੀ ਵਧੀਆ ਸੀ। ਓਂਦਾ ਸਾਰਾ ਚੀਜ਼ਾਂ, ਹਾਂ ਸਹੀ ਗੱਲ ਏ। ਐਵੇ ਈ ਵੱਡਿਆਂ ਦੀ ਕਹਾਵਤਾਂ ਗਲਤ ਨੀ ਹੈਗੀਆਂ, ਔਲਡ ਇਜ਼
ਹਾਂ ਸਹੀ ਤੇ ਹੈ।
ਅੱਜ ਕੱਲ੍ਹ ਤੇ ਬਕਵਾਸ ਚੀਜ਼ਾਂ ਨੇ ਸਾਰੀਆਂ। ਉਹ ਗੱਲ ਨੀ, ਹਲਕੀ ਚੀਜ਼ ਆ ਰੀ। ਮੈਂਗੀ ਹੋ ਗੀ ਏ, ਪਰ ਓ ਹਲਕ ਕੀ ਏ।
ਹਾਂਜੀ।
ਬਸ ਐਵੇਂ ਈ ਏ, ਕੀ ਬੰਦਾ ਕਰ ਸਕਦਾ, ਕੁਛ
ਜਿਵੇਂ ਨਾ ਮੈਂ, ਹਾਂ ਹਾਂ, ਜਿਵੇਂ ਮੈਂ ਨਾਨਾ ਘਰ ਗਿਆ ਸੀ। ਸੀ ਹਲੇ ਉਨਾ ਉਹਨਾਂ ਨੇ ਮੈਨੂੰ। ਕਿਹਾ ਇਹ ਨਾਂ ਟਰੰਕ ਖੋਲਦੇ ਇਹਦੀ ਚਾਬੀ ਮੈਨੂੰ ਲਭ ਨੀ ਰਹੀ। ਉਹਨਾ ਬੜੇ-ਬੜੇ ਬੜੇ ਟੈਮ ਦਾ ਪਿਆ ਟਰੰਕ ਉਹਦੇ 'ਚ ਲੱਗਿਆ ਤਾਲਾ ਉਹ ਵੀ। ਉਹ ਵੀ ਓਲਡ ਟਾਈਮ ਦਾ ਬੜਾ ਪੁਰਾਣਾ ਤਾਲਾ ਫੇਰ ਮੈਂ। ਕੀ ਕੀਤਾ ਹਥੋੜਾ ਲਿਤਾ ਇੱਟਾਂ ਮਾਰੀਆਂ ਟੁੱਟਿਆ ਹੀ ਨੀ। ਟੁੱਟਿਆ ੲ ਨੀ ਦੋ ਤਿੰਨ ਦਿਨ ਲਗਾਤਾਰ ਤੋੜਿਆ ਟੁੱਟਿਆ ਹੀ ਨੀ ਹਲੇ ਤੱਕ ਨਹੀਂ ਟੁਟ।
ਤੇ ਅੱਜ ਕੱਲ੍ਹ ਦੇ ਤਾਲਿਆਂ ਨੂੰ ਮਾਰੋ ਹੱਥ ਨਾਲ ਹੀ ਟੁੱਟ ਜਾਵੇ।
ਦੋ ਮਾਰੋ ਨਾਲ ਟੁੱਟ ਜਾਣਗੇ।
ਪਹਿਲੇ ਵਾਲੀ ਚੀਜ਼ਾਂ ਤੇ ਹੁਣ ਵਾਲੀ ਚੀਜ਼ਾਂ ਚ ਬਹੁਤ ਫ਼ਰਕ ਬਹੁਤ ਜ਼ਿਆਦਾ ਫ਼ਰਕ। ਹੁਣ ਅਸੀਂ ਸਟਿਚਿੰਗ ਕਰਨੇ ਹਾਂ ਅਸੀਂ। ਸਟਿਚਿੰਗ ਕਰਨੇ ਆ ਹੁਨ ਏ ਮਸ਼ੀਨਾਂ ਅਸੀਂ ਨਵੀਆਂ ਲਿੱਤੀਆਂ ਨੇ ਇਹਨਾਂ ਚ ਉਹ ਚੀਜ਼ ਨਹੀ ਹੈਗੀ ਜੋ ਪਹਿਲੀ ਮਸ਼ੀਨਾਂ ਚ ਸੀ। ਸਫ਼ਾਈ ਹੈਗੀ ਏ।
ਹਾਂ।
ਬਾੱਖੀਏ ਦਾ ਫ਼ਰਕ ਆਉਂਦਾ ਹੈ ਜਿਵੇਂ ਅਸੀਂ ਕਰਨੇ ਹਾਂ ਤੇ ਉਹ। ਪਹਿਲੇ ਵਾਲੀ ਚੀਜ਼ ਜ਼ਿਆਦਾ ਅੱਛੀ ਸੀ ਹੁਣ ਤਾਂ ਐਵੇਂ ਹੀ ਬਸ ਟਾਈਮਪ੍ਰੇਲੀ। ਹੋਰ ਤੁਹਾਨੂੰ ਕੀ ਪਸੰਦ ਹੈ ਖੇਲ ਵਗੈਰਾ।
ਹਾਂ ਜਾਂਦੇਂ ਹਾਂ ਜਿੰਮ ਜਾਂਦੇ ਹਾਂ ਸਵੇਰੇ-ਸਵੇਰੇ ਜਾਂਦੇ ਹਾਂ।
ਦਿਉ।
ਹਾਂਜੀ ਸਵੇਰੇ ਜਿਵੇਂ ਪੰਜ ਵਜੇ ਉੱਠਿਆ ਤੇ ਸਾਢੇ ਪੰਜ ਵਜੇ ਤੱਕ। ਤਿਆਰ ਤਿਉਰ ਹੋ ਕੇ ਜਿੰਮ ਜਾ ਕੇ ਫਿਰ ਸਾਡੇ ਸੱਤ ਵਜੇ ਆਂਉਦੇ ਹਾਂ। ਨਹਾ ਧੋ ਕੇ ਰੋਟੀ ਰੁਟੀ ਖਾ ਕੇ ਫੇਰ। ਉੱਥੇ ਜਾਂਦੇ ਆਂਗਲਪੜੀਆਂ ਦਾ ਜਾ ਕੰਮ ਸਿੱਖ ਲਿਆ ਨਾ ਉੱਥੇ ਜਾਂਦੇ ਆਂ।
ਨ ਬਹੁਤ ਅੱਛਾ ਕੰਮ ੲ ਏਵੀ, ਹੁੰ।
ਉਹਦੋ ਬਾਅਦ ਆਉਂਦੇ ਹਾਂ ਤਿੰਨ ਵਜੇ ਆਪਣੇ ਘਰ। ਤਿੰਨ ਢਾਈ ਵਜੇ ਫਿਰ ਮੈਂ ਜਾਂਣਾ ਨਾਨੇ ਕੋਲ ਰੋਟੀ ਲੈ ਕੇ।
ਅੱਛਾ ਜੀ।
ਹਾਂਜੀ, ਫਿਰ ਉਦੋਂ ਤੋਂ ਆ ਕੇ ਫਿਰ ਜਰਾ ਆਰਾਮ- ਉਰੂਮ ਕਰ ਲਿਆ। ਰੋਟੀ- ਪਾਣੀ ਖਾਈ, ਚਾਹ ਚੂ ਪੀ।
ਹਮ ਤੇ ਕੀ ਸਪਨਾ ਹੈ ਤੁਹਾਡਾ? ਲਾਈਫ ਚ ਕੀ ਬਣਨਾ ਚਾਹੁੰਦੇ ਹੋ?
ਸੁਪਨਾ ਤੇ ਦੇਖੋ ਜੀ, ਬਸ ਚੱਲ ਹੀ ਰਿਹਾ ਹੈ ਕੰਮ ਤਾਂ।
ਚਲੋ ਉਹ ਤੇ ਅਗਰ ਮਿਹਨਤ ਕਰੋਗੇ ਤੇ ਸਕਸੈਸ ।
ਹਾਂਜੀ- ਹਾਂਜੀ ਬਸ ਏਹੀ । ਜੀ ਕਿ ਘਰ ਮਤਲਬ ਮਾਂ- ਬਾਪ, ਮਾਂ- ਪਿਓ ਜਿਹੜੇ ਨੇ ਉਹਨਾਂ ਨੂੰ ਖੁਸ਼ ਰੱਖੀਏ।
ਸਭ ਤੋਂ ਵਧੀਆ ਗੱਲ ਏ ਮਾਂ-ਪਿਓ ਖੁਸ਼ ਨੇ ਤੇ ਸਾਰਾ ਖੁਸ਼ ਹੈ। ਮੇਨ ਤੇ ਮਾਂ- ਬਾਪ ਹੀ ਖੁਸ਼ ਰਹਿਣੇ। ਚਾਹੀਦੇ ਨੇ, ਜਿਹਨਾਂ ਨੇ ਸਾਨੂੰ ਤਾਂ ਖੁਸ਼ੀ ਦਿੱਤੀ, ਸਾਡੇ ਮਾਂ-ਪਿਓ ਵੀ ਖੁਸ਼ ਰਹਿਣੇ ਚਾਹੀਦੇ ਨੇ।
ਹਾਂਜੀ। ਬਸ ਉਹਨਾਂ ਦੀ ਖੁਸ਼ੀ ਸਾਡੀ ਖੁਸ਼ੀ ਹੇਗੀ।
ਉਹ ਤੇ ਹੈ ਹੀ ਏ, ਇਹ ਤੇ ਸੱਚਾਈ ਏ।
ਹੋਰ ਜਦੋਂ ਹੋਂਦੇ ਓ। ਤਨਾਵ ਵਿੱਚ ਫੇਰ ਕੀ ਕਰਦੇ ਹੋ? ਕੀ ਸੁਣਦੇ ਹੋ, ਕੀ ਕਿਵੇਂ ਆਪਣੇ ਆਪ ਨੂੰ ਮੂਡ ਮਤਲਬ। ਰੱਖਦੇ ਹੋ।
ਜਿਵੇਂ ਹਾਂ ਹੁੰਦੀ ਤੇ ਹੁੰਦੀ ਟੈਂਸ਼ਨ ਦੀ ਰੱਬ ਨੂੰ ਯਾਦ ਕਰ ਲਿਆ, ਗਾਣੇ ਸੁਣ ਲਏ।
ਹਮ।
ਥੋੜਾ ਬਾਹਰ ਘੁੰਮ ਕੇ ਆਈਦਾ ਹੁੰਦਾ। ਸ਼ਾਮ- ਸੂ਼ਮ, ਰਾਤ- ਰੂਤ ਨੂੰ ਨਾ ਵੋਕਿੰਗ-ਵੂਕਿੰਗ ਕਰੀਦਾ ਹੁੰਦਾ।
ਤੇ ਛੁੱਟੀਆਂ ਚ ਗਏ ਨੀ ਕਿਧਰੇ
ਗਏ ਸੀ-ਗਏ ਸੀ ਬਿਲਕੁਲ ਗਏ ਸੀ, ਚੰਡੀਗੜ੍ਹ ਗਏ ਸੀ। ਚੰਡੀਗੜ੍ਹ, ਪੰਚਕੂਲਾ, ਪੰਚਕੂਲਾ ਸ਼ਹਿਰ ਗਏ ਸੀ। ਪਹਿਲਾਂ ਪਹਿਲਾਂ ਮੈਂ ਗਿਆ ਪੰਚਕੂਲਾ ਉੱਥੇ ਅਸੀ ਘੁੰਮੇ- ਫਿਰੇ। ਫਿਰ ਅਸੀਂ ਉਹਦੋਂ ਬਾਅਦ, ਅਸੀਂ ਸਵੇਰੇ- ਸਵੇਰੇ ਪੰਜ ਵਜੇ ਨਿਕਲ ਗਏ ਬੱਸ ਚ ਬਹਿ ਕੇ ਚੰਡੀਗੜ੍ਹ।
ਅੱਛਾ ਫੈਮਿਲੀ ਨਾਲ, ਕਿ ਫਰੈਂਡਸ ਵਗੈਰਾ ਨਾਲ?
ਓਨਲੀ ਫਰੈਂਡਸ, ਹਾਂਜੀ, ਤੇ ਫੇਰ ਉੱਥੇ ਅਸੀਂ ਗਏ ਰੋਜ਼ਗਾਰਡ ਰੋਪ ਗਾਰਡਨ ਜਿੱਥੇ ਧੁਰਿੰਦਰ ਮੂਵੀ ਤੁਰਿੰਦਰਬਮੂਵੀ ਦੀ ਸ਼ੂਟਿੰਗ ਹੋਈ ਸੀ ਨਾ। ਉੱਥੇ ਵੀ ਘੁੰਮ ਕੇ ਆਏ ਸੀ ਅਸੀ। ਰੋਜ਼ ਗਾਰਡਨ, ਫੇਰ ਓਦੋਂ ਬਾਅਦ ਅਸੀਂ ਗਏ ਸੁਕਨਾ ਲੇਖ, ਫੇਰ ਐਲੈਂਟਾਮੋਲ।
ਅੱਛਾ, ਸਾਰਾ ਘੁੰਮ ਕੇ ਆਇ ਓ ਕਿੰਨੇ ਦਿਨ ਦਾ ਟੂਰ ਲਾ ਕੇ ਆਏ ਸੀ ਫਿਰ?
ਜਿਆਦਾ ਨਹੀਂ, ਤਿੰਨ- ਚਾਰ ਦਿਨ ਦਾ ਬਸ।
ਬੜੇ ਨੇ ਤਿੰਨ ਚਾਰ- ਦਿਨ ਚ ਇਹਨਾ ਕੁਛ ਘੁੰਮ ਆਏ ਓ।
ਹਾਂ।
ਤਿੰਨ- ਚਾਰ ਦਿਨ ਚ ਜ਼ਿਆਦਾ ਹੀ ਘੁੰਮ ਲਿੱਤਾ ਫੇਰ ਵੀ। ਨਾਲ ਮੁੰਡੇ- ਮੁੰਡੇ ਜਾ ਸਕਦੇ ਨੇ, ਫੈਮਿਲੀ ਨਾਲ ਥੋੜਾ ਔਖਾ ਹੋ ਜਾਂਦਾ ਹੈਗ। ਫਰੈਂਡਸ ਜਾ ਸਕਦੇ ਦੇ, ਨੇ ਹਾਂ
ਹਾਂ ਅਸੀਂ ਤਾਂ ਚਲੋ ਫਟਾਫਟ ਤੋ
ਤੁਰ- ਫੇਰ ਲੈਂਦੇ ਆਾਂ। ਭੱਜ -ਦੌੜ ਲੈਂਦੇ ਆਾਂ, ਫੇਰ ਫੈਮਿਲੀ ਨਾਲ ਤੇ ਫੇਰ ਰੁਕ ਕੇ ਜਾਇਆ ਜਾਂਦਾ, ਜਿੱਥੇ ਤੁਸੀਂ ਪੰਜ ਵੇਖੇ ਨੇ ਪੂਰੇ ਦਿਨ ਚ, ਉੱਥੇ ਤੁਸੀਂ ਦੋ ਹੀ ਵੇਖਣੇ ਸੀ ਮਸਾਂ- ਮਸਾਂ। ਫੈਮਲੀ ਨਾਲ ਤਾਂ ਏਹੀ ਹੈ।
ਸਹੀ ਹੈ। ਮਾਂ-ਪਿਓ ਦਾ ਨਾ ਥੋੜਾ ਉਹਨਾਂ- ਨੂੰ ਜ਼ਿਆਦਾ ਥਕਾਵਟ ਹੁੰਦੀ ਹੈ। ਸਾਰੀ ਗੱਲ ਤਾਂ ਹੈਗੀ ਐ
ਵੈਸੇ ਥੋੜਾ ਫਰਕ ਤੇ ਪੈਂਦਾ ਹੀ ਦੇਖੋ ਏਜ ਦੇ ਅਕੋਰਡਿੰਗ ਲਗਾਾਲੋ ਜਾਂ ਵੈਸੇ ਲਗਾ ਲੋ, ਪਰ ਫ਼ਰਕ ਤੇ ਦੇਖੋ ਪੈਂਦਾ ਹੀ ਪੈਂਦਾ ਜੋ ਮੁੰਡੇ ਮੁੰਡੇ ਕਰ ਸਕਦੇ ਨੇ ਉਹ ਫੈਮਿਲੀ ਨਾਲ,,
ਹੂੰ ਸਾਡੀ ਤਾਂ ਚਲੋ ਵੱਖਰੀ ਗੱਲ ਦੇ ਨਾ ਜਵਾਨ ਚ ਵੀ ਇਹ ਅੱਗੇ ਅੱਗੇ ਸਾਡਾ ਵੀ ਇਹ ਹਾਲ ਹੋਣਾ,
ਉਹ ਤੇ ਹੈ ਹੀ ਉਹ ਤੇ ਸਭ ਨਾਲ ਹੈ, ਉਹ ਤੇ ਸਾਰਿਆਂ ਨਾਲ ਉਹ ਤੇ ਸਾਰਿਆਂ ਨਾਲ ਆਪਣੇ ਆਪਣੇ, ਟਾਈਮ ਚ ਤੇ ਫਿਰ ਮੰਮੀ ਪਾਪਾ ਵੀ ਐਕਟਿਵ ਹੀ ਸੀ ਪਹਿਲੇ,
ਹਨ,
ਫੈਮਲੀ ਵੀ ਐਕਟਿਵ ਸੀ ਹੁਣ ਆਪਣੇ ਟਾਈਮ ਤੇ ਜਦੋਂ ਸਾਡਾ ਟਾਈਮ ਆਏਗਾ ਆਪਾ ਵੀ ਇਹੋ ਕਹਿਣਾ ਸਾਡੇ ਕੋਲ, ਚਲਿਆ ਜਾਦਾ ਬਈ,
ਹਾਂ ਸਾਡੇ ਕੋਲ ਨੀ ਚਲਿਆ ਜਾਂਦਾ, ਤੁਸੀਂ ਪੁੱਤਰ ਪੁੱਤਰ ਘੁੰਮੋ,
ਆਹ ਤੁਸੀ ਘੁੰਮ ਆੳ ਆਪਣੀ ਫਰੈਂਡਸ ਨਾਲ ਜਾਓ ਤੇ ਜਾਓ ਬੱਚੋ ਘੁੰਮ ਆਓ, ਨਹੀਂ ਨਹੀਂ ਵਧੀਆ ਚੱਲ ਜਿਹੜਾ ਟਾਈਮ ਚਲਾ ਜੇ ਅੱਛਾ ਚਲਾ ਜਾਏ,
ਹਾਂਜੀ!
ਕੀ ਹਾਲ ਹੈ?
ਹੋਰ ਦੱਸੋ ਤੁਸੀਂ ਗੁਰਦੁਆਰੇ ਜਾਂਦੇ ਹੋ।
ਹਾਂਜੀ,,,, ਗੁਰਦੁਆਰੇ ਵੀ ਜਾਂਦੇ ਹਾਂ ਸਾਡੇ ਘਰ ਦੇ ਨੇੜੇ ਹੀ ਆ ਗੁਰ, ਦੁਆਰਾ,,
ਅੱਛਾ ਅੱਛਾ! ਸਵੇਰੇ ਸਵੇਰੇ ਜਾਂਦੇ ਹੋ ਕਿ ਸ਼ਾਮੀ?
ਡੇਲੀ ਤੇ ਨਹੀਂ ਜਾਂਦੀ ਪਰ ਕਦੀ ਕਦੀ ਜਾਂਦੀ ਹਾਂ, ਮੈਂ ਡੇਲੀ ਮੰਦਰ ਜ਼ਰੂਰ ਜਾਂਦੀ ਹਾਂ, ਪਰ ਗੁਰਦੁਆਰੇ ਨਹੀ ਜਾਇਆ ਜਾਂਦਾ, ਜੋ ਚੀਜ਼ ਨੇੜੇ ਆਉਦੀ ਉੱਥੇ ਉੱਥੇ ਵੈਸੇ ਨਹੀਂ ਜਾਇਆ ਜਾਂਦਾ ਜੋ ਦੂਰ ਆਉਦੀ ਉੱਥੇ ਜਾਇਆ ਜਾਂਦਾ।
ਚਲੋ ਭਗਵਾਨ ਦੇਖੀਏ।
ਭਗਵਾਨ ਤੇ ਇੱਕੋ ਹੀ ਬਸ ਮੈਂ ਜ਼ਿਆਦਾ ਖਾਟੂ ਸ਼ਾਮ ਜਿਹਨੂੰ ਮੰਨਦੀ ਹਾਂ ਤੇ ਫਿਰ ਮੈਂ ਮੰਦਰ ਹੀ ਜਾਂਦੀ ਬਾਬਾ ਜੀ ਦੇ।
ਅੱਛਾ ਅੱਛਾ।
ਜੀ। ਉਦਾਂ ਗੁਰਦੁਆਰੇ ਜਾਂਦੇ ਹਾਂ ਕੋਈ ਜਿਵੇਂ ਗੁਰਪੁਰਬ ਹੁੰਦਾ ਹੈ ਜਾਂ। ਹੁਣ ਜਿਵੇਂ ਸੀ ਉਦੋਂ ਜ਼ਰੂਰ ਚਾਹੀਦਾ। ਜਿਹਨੂੰ ਹੁਣ ਪਰਸੋਂ ਹੜੀ ਕਾਰਡ ਸੀ, ਏਕਾਦਸ਼ੀ ਸੀ ਹੜੀ ਕਾਰਡ ਸੀ ਉਦੋਂ ਗਈ ਸੀ।
ਹਾਂਜੀ ਹਾਂ ਹਾਂਜੀ ਹਾਂਜੀ। ਨਿਰਜਲਾ ਵਰਤ ਹਮ ਮੈਂ ਸਾਰੀ ਇਕਾਦਸ਼ੀ ਰੱਖਦੀ ਆ,
ਪਾਣੀ ਪੂਣੀ ਪੀਤਾ ਕਿ ਨਹੀਂ।
ਨਾ।
ਥੋੜਾ ਜਾ ਵੀ ਨਹੀਂ।
ਨਹੀਂ ਮੈਂ ਪੀਤਾ ਸੀ ਝੂਠ ਕਿਉਂ ਬੋਲਣਾ ਮੈਂ ਦੋ ਵਜੇ ਤੋਂ ਬਾਅਦ ਪੀਤਾ ਸੀ।
ਅੱਛਾ।
ਦੋਸ਼ ਤੋਂ ਬਾਅਦ ਕਹਿੰਦੇ ਇੱਕ ਪਹਿਰ ਤੋਂ ਬਾਅਦ ਪੀ ਸਕਦੇ ਨੇ। ਸਾਰਾ ਦਿਨ ਹੀ ਰਿਹਾ ਗਿਆ ਬਾਬਾ ਨੂੰ।
ਹਾਂ ਸਾਰਾ ਦਿਨ ਨੀ ਰਿਹਾ ਜਾਂਦਾ, ਮੰਮੀ ਨੇੇ ਰੱਖਿਆ ਸੀ ਨਾ ਮੰਮੀ ਵੀ। ਫਿਰ ਸ਼ਾਮ ਸੁੂਮ ਨੀ ਪੀ ਲੈਂਦੀ ਮੇਰੀ ਭੈਣ ਨੇ ਰੱਖਿਆ ਉਹਨੇ ਤਾਂ ਸਾਰਾ ਦਿਨ ਪੀਤਾ ਹੀ ਨੀ। ਪਾਣੀ ਬਾਰਾਂ ਵਜੇ ਤੋਂ ਬਾਅਦ ਪੀਤਾ ਰਾਤ ਨੂੰ ਉੱਠ ਕੇ।
ਬਸ ਜਿਹਨੂੰ ਸ਼ਕਤੀ ਮਿਲਦੀ ਹੈ ਓਨਾ ਹੀ ਘਰ ਦਾ ਵੀ। ਕਰਨਾ ਬਾਹਰ ਦਾ ਵੀ ਕਰਨਾ, ਬੁਟੀਕ ਦਾ ਕੀ ਕਹਿੰਦੇ ਨੇ, ਸਟਿਚਿੰਗ ਦਾ ਵੀ ਕਰਨਾ। ਵੀ ਥੋੜਾ ਤੁਹਾਨੂੰ ਪਤਾ ਫਿਰਰਸਾਡੇ ਵਰਗੇ ਨਹੀਂ ਰਹਿ ਸਕਦੇ।
ਹਾਂਜੀ ਚਲੋ ਫਿਰ ਮੈਨੂੰ ਨਾ ਪਿੱਛੋਂ ਕੋਲ। ਕਰਲੀਏ ਜੀ ਮੈਂ ਤੁਹਨੂੰ ਕਰਨਾ ਕੋਲ, ਓਕੇ ਜੀ ਸਤਿ ਸ੍ਰੀ ਅਕਾਲ ਜੀ।